ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਜੀ- ਜੀ ਸਤਿ ਸ਼੍ਰੀ ਅਕਾਲ ਜੀ। ਵਧੀਆ- ਵਧੀਆ ਤੁਸੀਂ ਦੱਸੋ ਜੀ?
ਜੀ ਅਸੀਂ ਵੀ ਵਧੀਆ।
ਉਹ ਘਰ ਪਰਵਾਰ ਕਿਦਾ ਸਬ?
ਸਭ ਵਧੀਆ ਜੀ ਵਧੀਆ। ਬਸ ਮੈਂ ਨਾ ਥੋੜੀ ਦੇਰ ਪਹਿਲੇ, ਹਾਂਜੀ- ਹਾਂਜੀ। ਮੈਂ ਨਾ ਬੱਚਿਆਂ ਨਾਲ ਬੈਠੇ ਹੁੰਨੇ ਥੋੜ੍ਹੀ ਦੇਰ ਪਹਿਲੇ ਡਿਸਕਸ ਕਰਦੀ ਸੀਗੀ ਕਿ ਬੱਚੇ ਨੂੰ ਟਾਈਮ ਨਾਲ ਸੋਣਾ ਚਾਹੀਦਾ ਹੈ ਹਨਾ ਟਾਈਮ ਨਾਲ ਉੱਠਣਾ ਚਾਹੀਦਾ ਹੈ
ਬਿਲਕੁਲ ਬਿਲਕੁਲ
ਬੱਚਿਆਂ ਲਈ ਦਿਨ ਚ ਸੱਤ ਤੋਂ ਅੱਠ ਘੰਟੇ ਸੋਣਾ ਬਹੁਤ ਜ਼ਰੂਰੀ ਹੈ ਬੱਚਿਆਂ ਲਈ ਔਰ ਟਾਈਮ ਨਾਲ ਸੋਣਾ ਹੈ ਇਹ ਨਹੀਂ ਕਿ ਕਦੇ ਵੀ ਸੋ ਲੋ ਟਾਈਮ ਹੋਣਾ ਬਹੁਤ ਜ਼ਰੂਰੀ ਹੈ ਉਹਦੇ ਲਈ
ਬਿਲਕੁਲ ਬਿਲਕੁਲ ਜੀ ਬਿਲਕੁਲ
ਤਾਂ ਬਸ ਮੈਂ ਇਹ ਪੁੱਛਿਆ ਸੀ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ ਕਿੱਦਾਂ ਲੱਗਦਾ ਤੁਹਾਨੂੰ ਕੀ ਹੋਣਾ ਚਾਹੀਦਾ ਟਾਈਮਿੰਗ ਉੱਠਣ ਦਾ ਸੋਣ ਦਾ
ਬਿਲਕੁਲ ਇਹ ਦੇਖਿਆ ਜਾਏ ਇਹਨਾਂ ਦੀ ਇੱਕ ਜਿਹੜੀ ਜਨਰੇਸ਼ਨ ਹੈ ਨਾ ਯੰਗਰ ਜਨਰੇਸ਼ਨ ਉਹ ਜਿਸ ਤਰ੍ਹਾਂ ਬੰਦੇ ਨੂੰ ਇਹ ਕਿ ਵੀ ਜਦੋਂ ਉਹਦੀ ਗਰੋਥ ਹੁੰਦੀ ਹੈ ਨਾ ਤੇ ਫੇਿਰ ਉਹਨੂੰ ਇਹ ਕਿ ਆਪਣਾ ਅੱਠ ਅੱਠ ਘੰਟੇ ਦੀ ਜਿਹੜਾ ਸਲੀਪ ਹੈ ਨਾ ਤੇ ਉਹ ਮੋਸਟ ਜਰੂਰੀ ਹੈਗੀ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਦੇਖੋ ਜਿਹੜੇ ਅਗਰ ਉਹ ਅੱਠ ਘੰਟੇ ਆਪਣਾ ਪ੍ਰੋਪਰ ਆਪਣਾ ਵਧੀਆ ਤਰ੍ਹਾਂ ਸੋਏਗਾ ਨਾ ਉਹਦੇ ਜਿਹੜੇ ਗਰੋਥ ਹੋਰਮੋਨ ਹੈ ਜਿਹੜੀ ਉਹਦੀ ਹਾਈਟ ਇਨਕਰੀੀਜ਼ ਕਰ ਰਿਹਾ ਹੈ ਉਹ ਨਾ ਉਸ ਟਾਈਮ ਆਪਣੇ ਪੀਕ ਲੈਵਲ ਤੇ ਹੁੰਦੇ ਹੈ ਕਿਉਂਕਿ ਦੇਖੋ ਯੰਗ ਏਜ ਹੁੰਦੀ ਹੈ ਖੇਲਦਾ ਕੂਦਦਾ ਬੰਦਾ ਥੱਕ ਜਾਂਦਾ ਬੱਚਾ ਅਗਰ ਉਹ ਅੱਠ ਘੰਟੇ ਦੀ ਸਲੀਪ ਪ੍ਰੋਪਰ ਕਰੇਗਾ ਨਾ ਤੇ ਉਹਦੀ ਜਿਹੜੀ ਗਰੋਥ ਹਰਮੋਨ ਹੈ ਉਹ ਬੂਸਟ ਜਲਦੀ ਹੁੰਦੇ ਹੈ ਔਰ ਆਪਣਾ ਇਨਕਰੀਜ਼ ਵੀ ਬਹੁਤ ਜਲਦੀ ਹੁੰਦੀ ਆ ਜੀ ਹਾਈਟ ਵਗੈਰਾ ਰ ਉਹ ਇਹ ਹੈ ਕਿ ਵੀ ਆਪਣਾ ਅੱਠ ਘੰਟੇ ਸ ਹੋਏਗਾ ਉਹਦਾ ਮਾਇੰਡ ਵੀ ਥੋੜਾ ਨਾ ਆਪਣਾ ਰਿਲੈਕਸ ਹੋ ਜਾਵੇਗਾ ਬੋਡੀ ਰਿਲੈਕਸ ਹੋ ਜਾਏਗੀ ਪੂਰਾ ਜਿਹੜਾ ਉਹਦਾ ਅਗਰ ਉਹਦਾਿਹੜਾ ਨੇਚਰ ਵੀ ਹੈ ਨਾ ਜਿਹੜ ਉਹਦੀ ਮੰਨ ਲਓ ਉਹਦੇ ਦਿਮਾਗ 'ਚਈ ਪ੍ਰੈਸ਼ਰ ਹੈ ਜਾਂ ਉਹਨੂੰ ਕਿਸੇ ਜਿੱ ਤੇ ਗੁੱਸਾ ਹੈਦਾ ਮੂਡ ਹੈ ਮੂਡ ਸਵਿੰਗ ਹੋ ਜਾਂਦਾ ਕਈ ਵਾਰ ਬੰਦਿਆਂ ਦੇ ਉਹ ਵੀ ਮਤਲਬ ਨਾ ਠੀਕ ਹੋ ਜਾਂਦੇ ਆ ਕਈ ਤਰ੍ਹਾਂ ਕੁਛ ਮੰਨ ਲਓ ਬੰਦਾ ਸੋਂਦਾ ਨਾ ਪ੍ਰੋਪਰ ਉਹਦੀ ਜਿਹੜਾ ਥਕਾਵਟ ਹੈ ਬੋਡੀ ਦੀ ਉਹ ਵੀ ਠੀਕ ਹੋ ਜਾਂਦੀ ਹੈ ਮੰਨ ਲਓ ਕਈ ਬੰਦਾ ਖੇਡ ਖੇਡ ਕੇ ਵੀ ਥੱਕ ਜਾਂਦੇ ਅੱਜ ਕੱਲ੍ਹ ਬੰਦੇ ਦੇਖੋ ਬੱਚੇ ਖੇਡਦੇ ਵੀ ਬਹੁਤ ਹੈ ਕੋਈ ਦੇਖੋ ਹੁਣ ਛੋਟਾ ਬੱਚਾ ਹੋਏਗਾ ਉਹੂੰ ਆਪਾਂ ਵੀ ਆਪਾਂ ਜਿੰਨੀ ਵਾਰ ਵਾਲਾ ਮਰਜ਼ੀ ਕਰ ਸਕਦੇ ਹਾਂ ਪਰ ਉਨੇ ਆਆ ਖੇਡਣਾ ਹੀ ਖੇਡਣਾ ਗਲੀ ਚ ਜਾਂ ਤਾਂ ਗਲੀ ਚ ਖੇਡਣਗੀਆਂ ਕੋਈ ਕ੍ਰਿਕਟ ਵਗੈਰਾ ਖੇਡਣ ਚੱਲ ਜਾਏਗਾ ਕੋਈ ਕੁਝ ਖੇਡਣ ਚੱਲ ਜਾਏਗਾ ਅਦੇ ਹੈ ਕਿ ਬਈ ਅਗਰ ਉਹ ਪ੍ਰੋਪਰ ਆਪਣਾ ਜਿਹੜੇ ਮੰਨ ਲਓ ਅੱਜ ਕੱਲ੍ਹ ਦੇ ਬੰਦੇ ਦੱਸਦੇ ਨੇ ਮੰਨ ਲਓ ਮੈਂ ਵੀ ਜਿੰਮ ਵਗੈਰਾ ਜਾਂਦਾ ਮੈਨੂੰ ਵੀ ਕਹਿੰਦੇ ਕਿ ਬਈ ਆਪਣਾ ਜਿਹੜੇ ਸਾਨੂੰ ਤਾਂ ਐ ਬਲ ਸਾਨੂੰ ਸਕੂਲ ਚ ਹੀ ਦੱਸਦੀਆਂ ਮੈਡਮਾਂ ਕਿ ਬਈ ਆਪਣਾ ਅੱਠ ਘੰਟੇ ਦੀ ਜਿਹੜੀ ਸਲੀਪ ਹੈ ਨਾ ਸਾਨੂੰ ਪ੍ਰੋਪਰ ਕਰਨੀ ਚਾਹੀਦੀ ਹੈ ਔਈ ਚਾਏ ਕੋਈ ਵੀ ਬੰਦਾ ਹੋਏ ਚਾਏ ਮਤਲਬ ਬੱਚਾ ਹੋਏ। ਯਾ ਕੋਈ ਪੇਰੇੰਟਸ ਵਗੈਰਾ ਕੁਛ ਵੀ ਹੋ ਸਕਦੈ। ਕੋਈ ਯੰਗਰ ਏਜ ਦਾ ਕੋਈ ਓਲਡ ਏਜ ਦਾ। ਹੁਣ ਤੁਸੀਂ ਸੁਣਿਆ ਹੋਣਾ ਸੀ ਕਿ ਬਈ ਜੇੜੇ ਪੁਰਾਣੇ ਟੈਮ ਦੇ ਬੰਦੇ ਸੀਗੇ ਓਹ ਅਪਣਾ ਪੈਲੇ ਟਾਈਮ 'ਚ ਸੱਤ ਵਜੇ ਤੋਂ ਲੈ ਕੇ ਅੱਠ ਵਜੇ ਦੇ ਵਿਚਕਾਰ ਸੋ ਜਾਂਦੇ ਸੀਗੇ ਅਪਣਾ ਡਿਨਰ ਵਗੈਰਾ ਕਰਕੇ।
ਬਿਲਕੁਲ।
ਕਿਉਂਕਿ ਔ ਜੇੜਾ ਟੈਮ ਸੀਗਾ ਨਾ ਸੋਣ ਦਾ ਜੇੜਾ ਸੱਤ ਤੋਂ ਅੱਠ ਵਜੇ ਦਾ ਟੈਮ ਹੈਗੈ। ਐਨਾ ਏਕ ਮਤਲਬ ਵਧੀਆ ਟੈਮ ਹੁੰਦਾ ਸੀ, ਕਿਉਂਕਿ ਓਹ ਅਪਣਾਂ ਨਾ ਬੰਦਾ ਅੱਠ ਘੰਟੇ ਦੀ ਪੂਰੀ ਸਲੀਪ ਕਰਕੇ ਨਾ ਸਵੇਰੇ ਚਾਰ ਕੋ ਤੋਂ ਪੰਜ ਵਜੇ ਅੰਮ੍ਰਿਤ ਵੇਲੇ ਬੰਦਾ ਓਠ ਵੀ ਜਾਂਦਾ ਸੀ।
ਬਿਲਕੁਲ ਬਿਲਕੁਲ, ਦੇਖੋ ਸਾਰਾ ਦਿਨ ਅਪਣਾ ਕੰਮ ਚ ਧਿਆਨ ਬਿਲਕੁਲ ਐ ਓਈਓ ਨਾ ਰਾਤ ਦੀ ਨੀੰਦ ਕਪਲੀਟ ਹੋਏਗੀ, ਤੁਸੀਂ ਅਪਣਾ ਪੂਰਾ ਕੰਮ ਤੇ ਪੂਰਾ ਅਪਣਾ ਫੋਕਸ ਕਰ ਸਕਦੇ ਹੋ ਹਨਾ। ਥੋਡੀ ਨਈ ਨੀਂਦ ਪੂਰੀ ਹੋਏਗੀ ਤੇ ਤੁਸੀਂ ਦੇਖੋ ਸਾਰਾ ਦਿਨ ਤੁਆਡਾ ਮਨ ਈ ਨੀ ਲੱਗੇਗਾ ਤੁਆਨੂੰ ਐਨਰਜੀ ਨੀ ਫੀਲ ਹੋਏਗੀ। ਹੈਨਾ ਏਦਾਂ ਲੱਗੇਗਾ ਕਿ ਬੱਸ ਕੰਮ ਮਤਲਬ ਮਨ ਈ ਨੀ ਲੱਗਦਾ ਕੰਮ ਦੇ ਵਿੱਚ ਹੈਡੇਕ ਰਹੇਗਾ ਤੁਹਾਡੇ। ਹੈਨਾ ਇੱਕ ਰਾਤ ਦਾ ਟਾਈਮ ਮੈਨੂੰ ਐਦਾਂ ਲੱਗਦਾ ਏ ਕਿ ਬੋਡੀ ਜੋ ਥੋੜੀ ਡੀ ਡੀਟੋਕਸ ਵੀ ਰਾਤ ਨੂੰ ਜਦ ਤੁਸੀਂ ਸੋੰਦੇ ਹੋ ਥੋਡੀ ਬੋਡੀ ਡੀਟੋਕਸ ਹੁੰਦੀ ਐ। ਕਲੀਨ ਹੁੰਦੀ ਐ ਅੰਦਰੋਂ ਬੋਡੀ ਰਿਪੇਅਰ ਹੁੰਦੀ ਏ ਸਾਰੀ ਅੰਦਰੋਂ ਹੈਨਾ।
ਬਿਲਕੁਲ-ਬਿਲਕੁਲ, ਆਪਾ ਆਪਣਾ ਐ ਨਾ ਕਿ ਬਈ ਦੇਖੋ ਅਗਰ ਬੰਦਾ ਅੱਠ ਘੰਟੇ ਦੀ ਆਪਣਾ ਸਲੀਪ ਪ੍ਰੋਪਰ ਕਰਦੈ ਤੇ ਓਦਾ ਜੇੜਾ ਮਾਈੰਡ ਦਾ ਜੇੜਾ ਪ੍ਰੈਸ਼ਰ ਐ ਨਾ ਮਤਲਬ ਫੋਨ ਚਲਾ-ਚਲਾ ਕੇ ਬੰਦਾ ਅਪਣਾ ਜੇੜਾ ਓਦਾ ਮਾਇੰਡ ਡਿਸਟਰੈਕਟ ਹੋ ਜਾਂਦੈ।
ਹੂੰ।
ਹੁਣ ਦੇਖੋ ਤੇ ਕੋਈ ਛੋਟਾ ਬੱਚਾ ਹੈਗੈ ਓਨੂੰ ਅੱਜ-ਕੱਲ ਦੇ ਟੈਮ ਤੇ ਐ ਆਕਿ ਬਈ ਫੋਨ ਦੇਖੇ ਬਿਨਾਂ ਯਾ ਤਾਂ ਨੀਂਦ ਨੀ ਆਣੀ ਦੇਖੋ ਕੋਈ ਬੱਚਾ ਹੈਗਾ ਅਗਰ ਕੋਈ ਮੰਨ ਲੋ ਚਾਹੇ ਔਣ ਤੁਸੀਂ ਖਾਣਾ ਵੀ ਦੋਗੇ ਨਾ ਤੇ ਓਹਦੇ ਸਾਹਮਣੇ ਓਹ ਫੋਨ ਚਲਾ ਰਿਆ ਹੋਏਗਾ ਫੋਨ ਦੇਖਦੇ-ਦੇਖਦੇ ਵੀ ਖਾਣਾ ਖਾਏਗਾ ਓ।
ਜੀ-ਜੀ।
ਐ ਟੈਮ ਉੱਚ ਗਿਆ ਅਗਰ ਓਨੇ ਅਪਣਾ ਸਵੇਰੇ ਉਠਦੇ ਨਾਲ ਫੋਨ ਚਲਾਣੈ। ਫੇਰ ਦੁਪੈਰ ਨੂੰ ਫੋਨ ਚਲਾਣੈ ਔਰ ਅਪਣਾ ਰਾਤ ਨੂੰ ਸੋਨ ਵੇਲੇ ਫੋਨ ਚਲਾਣੈ।
ਬਿਲਕੁਲ ਮੈਨੂੰ ਤਾਂ ਐਦਾ ਲੱਗਦੈ ਕਿ ਜਦੋਂ ਸੋਨ ਦਾ ਟਾਈਮ ਏ ਨਾ ਤੁਆਡਾ ਜੀ ਦੋ ਘੰਟੇ ਪੈਲੇ ਅਪਣਾ ਫੋਨ ਵਗੈਰਾ ਸਭ ਅਪਣਾ ਸਾਈਡ ਕਰ ਦੇਣਾ ਚਾਈਦੈ ਸਾਈਲੈਂਟ ਕਰ ਦੇਣਾ ਚਾਈਦੈ ਕਿ ਫੋਨ ਦੇਖਣਾ ਈ ਨਈ ਐ। ਦੇਖੋ ਤੁਸੀਂ ਰਾਤ ਨੂੰ ਵੀ ਜੋ ਤੁਸੀਂ ਫੋਨ ਤੇ ਦੇਖ ਕੇ ਸੋਓਗੇ ਨਾ ਸਾਇਲੈਂਟ ਵੀ ਠੀਕ ਐ। ਮਤਲਬ ਮੈੇਸੀਜ ਵਗੈਰਾ ਤੁਹਾਨੂੰ ਬੰਦ ਕਰ ਦੇਣੇ ਚਾਈਦੇ ਕਿ ਜਰੂਰੀ ਕੋਲ ਜੇ ਤੁਸੀਂ ਓਅਟਡ ਕਰੋ ਸਿਰਫ ਨਈ ਤੇ ਦੇਖੋ ਤੂੰ ਮੈਸੇਜ ਆਂਦੇ ਬੱ ਚੇ ਵੀ ਦੁਆਲੇ ਜਾਂਦੇ ਆ ਪਤਾ ਨੀ ਕੀਦਾ ਮੈਸੇਜ ਆ ਗਿਆ ਫੇਰ ਓਹੀਓ ਸਟਰ੍ਰੈਸ ਹੋ ਜਾਂਦਾ ਬੱਚੇ ਦੇ ਦਿਮਾਗ ਚ ਕੋਈ ਏਦਾਂ ਦੀ ਕੋਈ ਗੱਲ ਬੱਚੇ ਨੂੰ ਪਤਾ ਲੱਗ ਜਾਂਦੀ ਆ। ਆਪਸ ਲੜ ਪੈਂਦੇ ਆ ਕੁੱਛ ਬੀ ਐ ਜੋ ਰਾਤ ਨੂੰ ਦੇਖਦੇ ਐ ਬੱਚੇ ਦੇ ਦਿਮਾਗ ਚ ਕਿੰਨਾ ਅਸਰ ਹੁੰਦਾ ਓ ਬੱਚੇ ਫੇਰ ਰਾਤ ਪਰ ਓਈਓ ਸੋਚਦੇ ਰੈੰਦੇ ਓਈਓ ਦਿਮਾਗ ਚੱਲਦੈ ਰੈੰਦਾ ਓਨਾਂ ਦੇ।
ਸਾਨੂੰ ਡੋਕਟਰ ਵਗੈਰਾ ਵੀ ਸਾਨੂੰ ਦੱਸਦੇ ਸੀਗੇ ਕਿ ਬਈ ਅਪਣਾ ਜੇੜਾ ਰਾਤ ਤੋਂ ਨਾ ਅਪਣਾ ਮੇਰੇ ਖਿਆਲ ਸੋਣ ਤੋਂ ਪੈਲੇ ਈ ਇੱਕ ਘੰਟਾ ਪੈਲੇ ਫੋਨ ਚਲਾਣਾ ਬਿਲਕੁਲ ਜਰੂਰੀ ਏ। ਕੋਈ ਜ਼ਰੂਰੀ ਹੈ ਈ ਨੀ ਐ ਫੋਨ ਬਿਲਕੁਲ ਨੀ ਚਲਾਣਾ ਚਾਈਦਾ ਕਿਉਂਕਿ ਅਪਣਾ ਜੇੜੀ ਆਈ ਹੁੰਦੀਐ ਨਾ ਮੰਨ ਲੋ ਆਪਾਂ ਰਾਤ ਨੂੰ ਅਏ ਰਾਤ ਨੂੰ ਫੋਨ ਤੇ ਆਪਾਂ ਜਿਆਦਾਤਰ ਲੇਟ ਕੇ ਚਲਾਣੇ ਆਂ। ਆਪਾਂ ਜੇੜੀ ਚੀਜ਼ ਵੀ ਲੇਟ ਕੇ ਦੇਖਾਂਗੇ ਮੰਨ ਲੋ ਲੇਟ ਕੇ ਕੋਈ ਵੀ ਕਿਤਾਬ ਪੜਾਂਗੇ ਓ ਜੇੜਾ ਪ੍ਰੈਸ਼ਰ ਐ ਨਾ ਸਾਨੂੰ ਵਰਡਸ ਵੀ ਦਿਖੇਗੇ ਵੀ ਨੀ ਔਰ ਸਾਡੀ ਆਈ ਦਾ ਜੇੜਾ ਪ੍ਰੈਸ਼ਰ ਵੀ ਫੋਕਸ ਵੀ ਜਿਆਦਾ ਲੱਗੂਗਾ। ਜੀਦੇ ਨਾ ਸਾਡੀ ਆਈਸ ਵੀ ਵੀਕ ਹੋ ਸਕਦੀ ਐ ਔਰ ਫੋਨ ਦਾ ਤਾਂ ਐ ਜੇੜੀ ਓਦੀ ਰੇਸਿਜ ਹੈਗੀਐ ਰਾਤ ਨੂੰ ਆਪਾਂ ਸੋਣ ਵੇਲੇ ਆਪਾਂ ਲੇਟ ਫੋਨ ਉੱਪਰ ਕੀਤਾ ਬਰੈਟਨਸ ਪੂਰੀ ਕੀਤੀ ਐ ਔਰ ਸਾਨੂੰ ਤੇ ਓਹਦੀ ਜੇੜੀ ਲੇਟ ਜੇੜੀ ਉਹਦੀ ਰੇਸਸ ਐਨਾ ਬਿਲਕੁਲ ਆਈਸ ਦੇ ਵਿੱਚ ਵੱਜਣਗੀਆਂ ਰੈਟੀਨਾਂ ਦੇ।
ਹੂੰ, ਹੂੰ, ਹੂੰ ਬਿਲਕੁਲ।
ਤਾਂਈ ਤੇ ਛੋਟੇ-ਛੋਟੇ ਬੱਚੇਆਂ ਨੂੰ ਅੱਜਕੱਲ੍ਹ ਜਲਦੀ-ਜਲਦੀ ਚਸ਼ਮੇ ਲੱਗ ਰਏ ਨੇ।
ਬਿਲਕੁਲ ਸਹੀ ਕੈ ਰਹੇ ਹੋ ਬਿਲਕੁਲ ਨਈ ਦੇ ਓਨਾ
ਹੈ ਆ ਕਿ, ਬਈ ਆਪਣਾ ਬਿਲਕੁਲ, ਉਹਨਾਂ ਨੂੰ ਦੇਖੋ ਛੋਟੇ ਬੱਚੇ ਦੇ ਅੱਜ -ਕੱਲ੍ਹ ਸੌਦੇ ਨੀ ਹੈਗੇ ਉਹਨਾਂ ਨੂੰ ਤੇ, ਸਵਾਣਾ ਪੈਂਦਾ
ਬਿਲਕੁਲ ਦੇਖੋ ਜੀ, ਆਪਣਾ ਇਹ ਤਾਂ ਪੇਰੈਂਟਸ ਨੂੰ ਉੱਪਰ ਹੈ ਕਿ, ਪੇਰੈਂਟਸ, - ਪੇਰੈਂਟਸ ਉਨੂੰ ਸਮਝਾਉਣਾ ਚਾਹੀਦਾ ਕਿ, ਨਹੀਂ ਫੋਨ ਦੇਣਾ ਨਹੀਂ ਦੇਖਣਾ ਚਾਹੀਦਾ ਬੱਚਿਆਂ ਨੂੰ, ਨਹੀਂ ਪੈਰੈਂਟਸ ਦੇਖੋ ਆਪ ਖੁਦ, ਜੇ ਉਸ ਚੀਜ਼ ਨੂੰ ਕਰਨਗੇ ਨਾ ਫੋਲੋ, ਤਾਂ ਬੱਚੇ ਆਪਣੇ ਆਪ ਦੇਖ ਕਿ ਉਸ ਚੀਜ਼ ਨੂੰ ਦੇਖਦੇ ਹੈ, ਅਗਰ ਪੇਰੈਂਟਸ ਹੀ ਫੋਨ ਨਹੀਂ ਛੱਡਣਗੇ ਤਾਂ, ਦੇਖੋ ਬੱਚੇ ਤਾਂ ਫਿਰ ਦੇਖਣਗੇ- ਦੇਖਣਗੇ
ਨਹੀਂ ਪੇਰੈਂਟਸ ਦਾ ਤਾਂ, ਅੱਜ -ਕੱਲ ਇਹ ਵੀ ਹੈਗਾ ਨਾ ਕਿ, ਮੰਨ ਲਓ ਛੋਟੇ ਹੁੰਦੇ ਤੇ ਤੁਸੀਂ ਉਹਨੂੰ ਫੋਨ ਫੜਾ ਦੋਗੇ, ਤੇ ਉਹਦੀ ਆਦਤ ਕਿਵੇਂ ਸੁਧਰ ਜੁਗੀ, ਦੇਖੋ ਕੋਈ ਛੋਟੇ ਹੁੰਦੇ ਬੱਚਾ ਹੈ ਰੋ ਰਿਹਾ ਕਿਸੇ ਚੀਜ਼ ਲਈ, ਪੇਰੈਂਟਸ ਉਨੂੰ ਫੋਨ ਦਿੰਦੇ ਆ ਕਾਰਟੂਨ ਲਗਾ ਕੇ ਦੇ ਦਿੰਦੇ ਹੈ, ਤੇ ਉਹਨੂੰ ਤੇ ਉਹਦੀ ਚੀਜ ਦੀ ਆਦਤ ਪਊਗੀ ਹੀ ਪਊਗੀ
ਬਿਲਕੁਲ।
ਤੁਸੀਂ ਵੱਡੇ ਹੋ ਕੇ, ਉਹਦੇ ਕੋਲ ਫੋਨ ਖੋਵੋਗੇ ਫੇਰ, ਉਹ ਤੇ ਉਹਨੂੰ ਵੀ ਗੁੱਸਾ ਆਊਗਾ ਕਿ, ਬਈ ਛੋਟੇ ਹੁੰਦੇ ਫੋਨ ਫੜਾ ਦੋਗੇ
ਬਿਲਕੁਲ ਜੀ, ਆਦਤ -ਆਦਤ ਅਸੀਂ ਪਾਈ ਹੈ ਬੱਚਿਆਂ ਨੂੰ,
ਬਿਲਕੁਲ, ਆਦਤ ਵੀ ਆਪਾਂ ਹੀ ਪਾਉਂਦੇ ਹਾਂ। ਤੇ ਆਪ ਬਾਅਦ ਚ ਵੀ, ਆਪਾਂ ਹੀ ਬੋਲਦੇ ਹੈਗੇ ਆ, ਬਿਲਕੁਲ- ਬਿਲਕੁਲ
ਉਹੀ ਹੈ ਨਾ, ਨੀਂਦ ਪੂਰੀ ਨੀ ਹੋਏਗੀ ਤਾਂ ਦੇਖੋ ਬੀ ਪੀ, ਦੀ ਪ੍ਰੋਬਲਮ ਬੱਚਿਆਂ ਨੂੰ ਕਿੰਨੀ ਰਹਿਣ ਲੱਗ, ਗਈ ਛੋਟੇ- ਛੋਟੇ ਬੱਚਿਆਂ ਨੂੰ ਈ ਬੀ ਲੋੋ ਹੋ ਗਿਆ, ਮੈਂ ਦੇਖਦੀ ਹਾਂ ਬੱਚੇ ਸਾਡੇ ਦੱਸਦੇ ਸਕੂਲ ਜਾਂਦੇ ਆ, ਤਾਂ ਉਹ ਬੱਚੇ ਦੱਸਦੇ ਕਿ ਮੰਮਾ, ਆਪਣੇ ਜਦੋਂ ਸਵੇਰੇ ਬੱਚਿਆਂ ਦਾ ਅਸੈਂਬਲੀ ਟਾਈਮ ਹੁੰਦਾ ਕਿ, ਬੱਚੇ ਨਾ ਚੱਕਰ ਖਾ ਕੇ ਗਿਰ ਗਏ, ਕਿਉਂ- ਕਿਉਂਕਿ ਬੱਚੇ ਰਾਤ ਨੂੰ ਸੌਂਦੇ ਨਈ ਟਾਈਮ ਨਾਲ, ਤੇ ਸਵੇਰੇ ਨੀਂਦ ਨੀਂਦ ਨਈ ਪੂਰੀ ਹੁੰਦੀ ਉਹ ਬਸ ਗਿਰ ਪੈਂਦੇ ਆ ਬੱਚੇ
ਓਹੀ ਹੁੰਦੀ, ਆਪਣਾ ਬ੍ਰੇਕਫਾਸਟ ਨਹੀਂ ਕਰ ਪਾਉਂਦੇ ਲੇਟ ਉੱਠਣਗੇ, ਬਿਲਕੁਲ -ਬਿਲਕੁਲ 'ਕਈ ਬੱਚੇ ਤਾਂ ਇਹ ਹੁੰਦੇ ਆ ਬਿਨਾਂ ਨਹਾਏ ਚਲੇ ਜਾਂਦੇ, ਆਪਣਾ ਫਰੈਸ਼ ਵਗੈਰਾ ਨਹੀਂ ਹੁੰਦੇ ਕਿਉਂਕਿ, ਦੇਖੋ ਅਗਰ ਸਵੇਰੇ ਲੇਜ਼ੀਪਨ ਹੋਏਗਾ, ਸਾਡੇ ਚ ਸਾਨੂੰ ਸਾਡੀ ਕੁਛ ਵੀ, ਚੀਜ਼ ਕਰਨ ਦਾ ਮਨ ਨ ਹੋਏਗੀ ਮਨ ਨੀ ਕਰੂਗਾ, ਕਿਉਂਕਿ, ਆਪਾਂ ਦੇਖੋ ਜੇ ਸੋਵਾਂਗੇ ਲੇਟ ਤੇ ਉੱਠਾਂਗੇ ਵੀ ਬਿਲਕੁਲ, ਟਾਈਮ ਟੂ ਟਾਈਮ ਲੇਟ ਦਸ ਮਿੰਟ ਪਹਿਲੇ ਜਾਂਗੇ ਵੀਹ ਮਿੰਟ ਪਹਿਲੇ ਉੱਠ ਜਾਏਗੇ, ਸਾਡਾ ਕੁਛ ਚੀਜ਼ ਕਰਨ ਦਾ ਸਾਡਾ ਫਿਰ, ਇਹ ਹੈ ਨਾ ਵੀ ਆਪਣਾ ਪੜਾਈ ਚ, ਵੀ ਮਨ ਨੀ ਲੱਗਾ ਹੋਊਗਾ, ਕ ਸਕੂਲ ਜਾ ਕੇ ਕੋਲਜ ਜਾ ਕੇ
ਕਰਾ ਰ ਬੱਚੇ ਦਾ ਮਾਈੰਡ ਤਾਂ, ਉਸ ਟਾਈਮ ਬਿਲਕੁਲ ਡਮ ਹੋ ਜਾਂਦਾ, ਬੱਚੇ ਨੂੰ ਟੀਚਰ ਬੱਚੇ ਨੂੰ ਸਮਝ ਨਹੀਂ ਆਂਦੀ ਟੀ ਟੀਚਰ ਬੋਲ ਕੀ ਰਹੀ ਐ ਕਿ ਤੁਹਾਡਾ, ਬੋਡੀ ਤਾਂ ਜਾਗ ਰਹੀ ਹੈਲੇਕਿਨ, ਬ੍ਰੇਨ ਤੁਹਾਡਾ ਸੁੱਤਾ ਹੋਇਆ
ਅੱਜ -ਕੱਲ੍ਹ ਤਾਂ ਇਹ ਹੋ ਰਿਹਾ ਕਿ, ਵੀ ਮੈਡਮ ਪੜ੍ਹਾਉਂਦੀ ਹੁੰਦੀ ਹੈ! ਅਤੇ ਪਿੱਛੇ ਬੰਦਿਆਂ ਨੂੰ ਨੀਂਦ ਆ ਰਹੀ ਹੁੰਦੀ ਹੈ ਮੇਰੇ ਨਾਲ ਵੀ ਹੋਇਆ, ਮਤਲਬ ਮੈਂ ਵੀ ਕੋਲੇਜ ਵਗੈਰਾ, ਜਾਂਦਾ ਸੀਗਾ ਮੈਨੂੰ ਵੀ ਸਟਾਰਟਿੰਗ- ਸਟਾਰਟਿੰਗ ਵੀ ਕੁਛ ਸਮਝ ਨਹੀਂ ਆ ਰਿਹਾ ਸੀ। ਕਿਉਂਕਿ ਦੇਖੋ ਕੋਲੇਜ ਦੀ ਅਲੱਗ ਗੱਲ ਹੈ, ਬੰਦਾ ਉੱਧਰ ਘੁੰਮ -ਘੁੰਮ ਕੇ ਵੀ ਥੱਕ ਜਾਂਦਾ ਹੈ ਕਿਉਂਕਿ, ਸਟਾਰਟਿੰਗ ਵਿੱਚ ਮੰਨ ਲਓ, ਇੰਨੀ ਸਟੱਡੀ ਵਗੈਰਾ ਹੁੰਦੀ ਨਈ, ਮੈਡਮ ਪੜ੍ਹਾ ਰਹੀ ਹੁੰਦੀ ਹੈ ਪਿੱਛੇ ਸਾਰੇ ਬੱਚੇ ਆਪਣਾ, ਹੈਡ ਡਾਊਨ ਕਰਕੇ ਕੋਈ ਮੰਨ ਲਓ, ਕੁੱਛ ਕਰ ਰਿਹਾ, ਕੋਈ ਗੱਲਾਂ ਕਰ ਰਿਹਾ, ਕੋਈ ਫੋਨ ਚਲਾ ਰਿਹਾ ਪਈ ਨਈ ਹੈ ਕਿਸੀ ਨੂੰ ਪਈ ਕਿਉਂਕਿ, ਉਸ ਟਾਈਮ ਤੇ ਦੇਖੋ ਬੰਦਿਆਂ ਨੂੰ, ਜ਼ਿਆਦਾਤਰ ਆਹੀ ਹੁੰਦੀ ਹੈ ਕਿ, ਬਈ ਆਪਣਾ ਤਿੰਨ- ਚਾਰ ਮਹੀਨੇ ਬਾਅਦ ਟਵੈਲਥ ਕਰਕੇ, ਆਫਟਰ ਉਸ ਤੋਂ ਬਾਅਦ ਛੁੱਟੀਆਂ ਪੈ ਜਾਂਦੀਆਂ, ਇੰਨੇ ਟਾਈਮ ਵਸਤੇ ਆਪਣਾ ਕੋਲੇਜ ਵਗੈਰਾ, ਐਡਮਿਸ਼ਨ ਨਹੀਂ ਮਿਲਦਾ, ਕਿਉਂਕਿ, ਦੇਖੋ ਨਵੀ ਪੜ੍ਹਾਈ ਹੁੰਦੀ ਹੈ, ਰਹੀ ਮੈਡਮ ਸਮਝਾ ਰਹੀ ਕੁੱਝ ਸਮਝ ਨਹੀਂ ਆ ਰਿਹਾ ਫਿਰ ਬੰਦੇ ਨੂੰ, ਨੀਂਦ ਹੀ ਆਉਗੀ
ਬਿਲਕੁਲ-ਬਿਲਕੁਲ
ਕਿਉਂਕਿ, ਉਹ ਲੈਕਚਰ 'ਚ ਤਾਂ ਫੋਨ ਚਲਾ ਨਹੀਂ ਸਕਦਾ।
ਹੂ, ਹੂ, ਹੂ, ਹੂ, ਹੂ।
ਹਮ।
ਚਲੋ, ਕੋਸ਼ਿਸ਼ ਕਰੋ। ਤੁਸੀਂ ਵੀ ਆਪਣੇ ਆਪ ਨੂੰ ਬਦਲਣ ਦੀ। ਕਿ ਹਾਂ 'ਟਾਈਮ' ਨਾ ਸੋਣਾ ਟਾਈਮ ਨਾ ਉਠਣਾ ਹ।
ਬਿਲਕੁਲ-ਬਿਲਕੁਲ ਇਹ ਤਾ ਆਦਤ ਮੰਨਲੋ ਸਾਨੂੰ ਖੁਦ ਹੀ ਸੁਧਾਰਨੀ ਪਊਗੀ ਨਾ। ਹੌਲੀ-ਹੌਲੀ ਚਲੋ ਮੈਂ ਵੀ ਆਪਣੀ ਚੇਂਜ ਕਰ ਰਿਹਾ ਆਪਣੇ। ਦੇਖੋ, ਹੁਣ ਆ ਆ ਕਿ ਬਾਈ। ਕਿਸੇ ਚੀਜ਼ ਚ ਅਲੱਗ ਮਨ ਲਗਾਵਾਂਗੇ। ਆਪਣਾ ਇਹ ਫੋਨ ਵਗੈਰਾ ਤੋਂ ਡਿਪਰੈਸਡ ਹੈਗੇ ਆ ਨਾ। ਅਲੱਗ ਹੀ ਚੀਜ਼ ਚ ਮਨ ਲਗਾਵੇ ਮੰਨ ਲਓ ਕੋਈ ਵੀ ਜਿੰਮ ਵਗੈਰਾ ਕੁਛ ਵੀ ਫਟਨੈ ਦੇ। ਕੁਛ ਵੀ ਚਾਹੇ ਐਕਸਰਸਾਈਜ਼ ਵਗੈਰਾ ਕਰ ਲੈਂਦੇ ਆ। ਚਾਹੇ ਜਿੰਮ ਵਗੈਰਾ ਚਾਹੇ ਯੋਗਾ ਵਗੈਰਾ। ਕੁਛ ਵੀ ਚਾਹੇ ਮੰਨ ਲਓ। ਆਪਾਂ ਆਪਣੇ-ਆਪਣੇ ਮੂਡ ਨੂੰ ਫਰੈਸ਼ ਰੱਖਣ ਲਈ ਕੋਈ ਭੰਗੜਾ ਵਗੈਰਾ। ਕਰਦਾ ਹ।
ਬਿਲਕੁਲ।
ਉਹਦੇ ਨਾਲ ਇਹ ਡਿਪਰੈਸ਼ਨ ਜਿਹੜਾ ਨਾ ਬਹੁਤ ਜਲਦੀ ਦੂਰ ਹੁੰਦਾ ਭੰੜੇ ਕਰਨ ਨਾਲ।
ਬਿਲਕੁਲ-ਬਿਲਕੁਲ ਕੋਈ ਵੀ ਜੋ ਵੀ ਤੁਹਾਨੂੰ ਪਸੰਦ ਹੈ। ਉਹ ਕਰੋ ਹਮ।
ਬਿਲਕੁਲ। ਔਰ ਇਹ ਆਪਣੀ ਜਿਹੜੀ ਬੈਡ ਹੈਬਿਟਸ ਨਾ ਇਹ ਬਹੁਤ ਛੇਤੀ ਛੁਟ ਵੀ ਜਾਂਦੀ ਹੈ।
ਜੀ-ਜੀ ਅਗਰ ਤੁਸੀਂ ਆਪਣਾ ਫੈਸਲਾ ਕਰ ਲਓਗੇ ਕਿ ਆਦਤ ਆਦਤ ਛੱਡਣੀ ਹੈ। ਤਾਂ ਛੱਡ। ਸਕੋਗੇ, ਜੇ ਨਹੀਂ ਤੁਸੀਂ ਜੇ ਆਪਣਾ ਨਹੀਂ ਚ ਚਾਹੋਗੇ ਤਾਂ ਆਪਣੇ ਹੱਥ ਦੇ ਵਿੱਚ ਹੈ। ਇਨਸਾਨ ਦੇ। ਕਿ ਤੁਸੀਂ ਆਪਣਾ ਟਾਈਮ ਕਿੱਦਾਂ ਸਹੀ ਕਰਨਾ ਜਾਂ ਆਪਣਾ ਟਾਈਮ ਵੇਸਟ ਕਰਨਾ ਹੈ। ਤਾਂ, ਮੇਰੇ ਹਿਸਾਬ ਨਾਲ ਤਾਂ ਟਾਈਮ ਨਾਲ ਸੋਣਾ ਚਾਹੀਦਾ ਹੈ। ਟਾਈਮ ਨਾਲ ਉੱਠਣਾ ਚਾਹੀਦਾ ਹੈ। ਤਾਂਹੀ ਸਾਡਾ ਸਾਰਾ ਦਿਨ ਅੱਛਾ ਮਤਲਬ, ਸਾਰਾ ਤੁਹਾਡਾ ਸ਼ਡਿਊਲ ਬਿਲਕੁਲ ਠੀਕ ਨਾਲ ਚੱਲਦਾ, ਜੇ ਤੁਸੀਂ ਟਾਈਮ ਨਾਲ ਸੁਣਦੇ ਹੋ, ਟਾਈਮ ਨਾਲ ਉਠਦੇ ਹੋ ਤਾਂ।
ਹਾਂਜੀ-ਹਾਂਜੀ ਬਿਲਕੁਲ ਸਹੀ ਗੱਲ ਕੀਤੀ ਤੁਸੀ।
ਜੀ। ਚਲੋ ਕੋਸ਼ਿਸ਼ ਕਰੋ। ਤੁਸੀਂ ਵੀ ਟਾਈਮ ਨਾਲ ਸੋੋ ਟਾਈਮ ਨਾ ਉੱਠੀਏ ਤਾਂ ਅਸੀਂ ਵੀ ਟਾਈਮ ਨਾ ਸੋਈਏ ਟਾਈਮ ਉਠੀਏ। -
ਹਾਂਜੀ-ਹਾਂਜੀ ਬਿਲਕੁਲ ਪਰ ਪਤਾ, ਕਿ ਇੱਕ ਟਾਈਮ ਦੀ ਅਗਰ ਆਪਾਂ ਮੈਨੇਜਮੈਂਟ ਬਣਾ ਕੇ ਰੱਖਾਂਗੇ ਨਾ ਟਾਈਮ ਨੂੰ ਫੋਲੋ ਕਰਕੇ ਆਪਣਾ ਲੀਚ ਰੰਗ ਤੇ ਸਾਡੀ ਜਿਹੜੀ ਹੈ। ਬੋਡੀ ਹੈ। ਨਾ ਉਹ ਵੀ ਮਤਲਬ ਆਪਣਾ ਡਿਸਪਲਿਨ ਫੋਲੋ ਕਰਨਾ ਨਾ ਬਹੁਤ ਜਲਦੀ ਸਿੱਖ ਜੂਗੀ।
ਬਿਲਕੁਲ ਜੀ, ਬੋਡੀ ਨੂੰ ਤੁਸੀਂ ਜਿੱਦਾਂ ਦੀ ਆਦਤ ਪਾਓਗੇ ਨਾ ਬੋਡੀ ਨੂੰ ਓਦਾਂ ਦੀ ਹੈਬਿਟ ਪੈ ਜਾਂਦੀ ਹੈ। ਜਿੱਦਾਂ ਦੀ ਤੁਸੀਂ ਹੈਬਿਟ ਪਾਓਗੇ। ਉਹਨੂੰ ਓਕੇ ਜੀ ਓਕੇ ਓਕੇ ਜੀ ਓਕੇ ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ।